ਹੈਲੋ?
ਤ੍ਰਪਤੀ ਪਵਾਰ ਆ ਤਜ ਨਾਵ ਹੈਲੋ ਅਰੇ ਤੂੰ ਤੀ ਪਵਾਰ ਚ ਆਲਏ ਤ ਤੁਜ ਨਾਵ ਕਈ ਮੰਣਾ ਹੈ ਮਗ ਯਵ ਤਜ
ਖਰ ਨਹੀਂ ਮਜ ਹ ਵ ਮਲ ਪੈਸੇ ਮਿਲਣਾ ਚ ਖਰ
ਠੀਕ ਹੈ ਸਰਣ ਚਲ ਬ ਤੇ ਹ ਚ ਟਾਸਕ ਆਲਾ ਹ ਵਲਾ ਤਂ
ਹੈਲੋ?
ਹੈਲੋ?
ਹਾਂ ਤੂੰ ਆਵਾਜ਼ ਹੀਈ ਨਾ
ਹਂ ਬਗ ਟਾਸਕ ਅਾ ਹਲਾਏ ਕੀ ਤੀਨ ਵਿਸ਼ੇ ਨੇ ਦਿੱਲੀ ਓਕੇ
ਹਾਂ
ਉਧਰ ਨਿਰਵਾਹ ਇੰਧਨ ਕ ਕੁਟਬ ਨਿਯੋਜਨ ਹ ਵ ਬੋਲਾਇ ਚ ਹੈ ਦਾਹ ਮਿੰਟ
ਹਾਂ
ਤਾਂ ਤ ਤੁਜਾ ਉਦਰਨਿਰਵਾਹ ਵਿਸ਼ੇੀ ਕਈ ਮਤ ਆਈ
ਅ ਉਦਰਨਿਰਵਾਹਾ ਵਸ਼ੀ ਅ ਮਝ ਮਤ ਹੈ ਕਿ ਉਦਰਨਿਰਵਾਹਾ ਸਾ ਪੈਸੇ ਲਗਤ
ਹਮ
ਉਦਰਨਿਰਵਾਹਾ ਸਾ ਪੈਸੇ ਲਗ ਪੈਸੇ ਕਮ ਸਾ ਜ ਜੋਬ ਕਰਵਾ ਲਗੇ
ਨੌਕਰੀ ਮਰਾਠ ਮ
ਨੌਕਰੀ ਕਰਾ ਵੀ ਲਗਤੇ
ਹਮ
ਅ ਮਗ ਕਈ ਨਹੀਂ
ਉਦਰਨਿਰਵਾਹੇ ਸਧ ਤੁਮ ਘਰ ਚ ਉਦਰਨਿਰਵਾਹ ਜੋ ਹੈ ਨਾ ਮਹੀਨਿਆਂ ਚ ਆਰਥਿਕ ਕਰ ਸਰ ਤੂੰ ਕੋਣ ਬਗਤ
ਮੇ ਪਪਾ ਬਗਤ
ਵੜ
ਤੇ ਮਜੇ ਵੜਲ ਬਗਤ ਮੀ ਥੋੜੀ ਫਾਰ ਮਦਦ ਕਰ ਕਰਕੇ
ਤੁਮ ਚ ਭਊ ਕਈ ਕੰਮ ਧੰਦਾਾ ਨਹੀਂ ਕ ਕਰਤ ਮ
ਮਾ ਭਊ ਕਰ ਤੋਂੋ ਪ ਤ ਨੇ ਲਗਨ ਕਾਰਿਆ ਸਾ ਅ ਕਰਜ਼ ਘਤਲ ਹੋਤ
ਹਮ
ਸਧਾ ਤ ਪਰਸਫੜ ਕਰ ਹੈ
ਠੀਕ ਹੈ ਮਗ ਇੰਧਨ ਸਗ ਜ ਸਧਿਆ ਦੀ ਗੈਸ ਚ ਸ਼ੋਰਟੇਜ ਚਾਲੂ ਹੈ ਨਾ ਗੈਸ ਚ ਜੀ ਕਮਤਰਤਾ ਹੈ ਯੁੱਧਾ ਮੁ ਤੁਮ ਚ ਕਈ ਮੁਣਾ ਹੈ
ਅ ਗੈਸ ਚ ਕਮਤਰਤਾ ਹੈ ਤਾਂ ਮ ਆਪ ਸੀ ਐਨ ਜੀ ਵਗੈਰੇਯ ਸਾਰਕੇੇ ਜੇ ਇਤਰ ਪਰਿਆਏ ਹੈ
ਇੰਡਕਸ਼ਨ ਸ਼ਿਗੜੀ
ਇੰਡਕਸ਼ਨ ਸ਼ੇਗੜ ਸਾਰਖਾ ਗੋਸ਼ਟੀਕੜ ਡੀਜ਼ਰ ਪਟੇ ਦਾ ਗ ਥੋੜਾ ਲ ਪਾੇ ਆ ਆਪਣੇ ਦੇਸ਼ਤ ਕਈ ਇਤਰ ਪਰਿਆਏ ਉਪਲਬਧ ਹੋ ਸ਼ਕਤ ਕ ਜੇੇ ਕਰ ਆਪਾਂ ਅਵਲਬਨ ਨਹੀਂ ਰਹਿਣਾ ਯ ਸਾ ਪ ਕਈ ਚੂਲ ਹੈ ਪ ਸਾ ਪ ਲਕੜ ਵਗੈਰੇ ਤੋੜਾ ਵੀ ਲਗਤ ਨਾ ਮ ਪਰਿਆਵਰਣਾ ਚ ਢਸ ਹੋਤੋ
ਹਾਂ
ਸਧਿਆ ਤਰੀ ਇੰਡਕਸ਼ਨ ਚ
ਤ ਕਸ ਅ ਕਰਤਾ ਮੈਨੇਜ ਤਮ ਕਈ ਅੜਚਣ ਯਤ ਕ
ਹਾਂ ।ਆ ਸ਼ੋਰਟੇਜਲ ਹੋਤ ਤਾਂ ਵ ਆਮ ਅੜਚਣ ਆਲੀ ਹੋਤੀ ਸਿਲਿੰਡਰ ਮਿਲਤ ਨਵਤਾ ਮੁ ਖਾਣੇ -ਪੀਣ ਚ ਬਾਂਦੇੇਲੇ ਹੋਦੇ।
ਮਗ ਕਸ ਤੁੇ ਮੈਨੇਜ ਕੇਲ ਮ
ਬਾਹਰ ਰਤ ਅਿਆ ਮੁ ਮੇਸ ਵਗੈਰੇ ਪ ਬੰਦ ਹੋਤ- ਹੋਤ
ਹਮ,
ਆ ਕਹੀ ਨਹੀਂ ਆਮ ਘਰ ਮਲਕ ਥੋੜੇ ਚਾਂਗਲੇ ਹੋਤੇ
ਹਮ।
ਮ ਇੰਡਕਸ਼ਨ ਪਰਿਆ ਉਪਲਬਧ ਕਰ ਦਿਲਾ। ਥੋੜੇ ਦਿਵਸ ਆ ਮੇਸ ਦਾ ਵਪਰ ਕੇਲਾ ਤੁਮਂ ਕਸ ਕਈ ਕੇਲ
ਹਮ ਆ ਜਾਸਤ ਕਰਨ ਗਾਵੇ ਅਿਆ ਮੁ ਆਮ ਇਤਕ ਪੁਣ ਮ ਕਈ ਕਮਤਰਤਾ ਨਹੀਂ ਭਸਤ
ਹਾਂ।
ਗ